ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ।
ਤੁਸੀਂ ਸੁਣਾਓ।
ਹੋਰ ਕੀ ਕਰਦੇ ਪ ਬਸ ਵਧੀਆ ਗਰਮੀ ਕਿੰਨੀ ਘਾ ਦੀ ਤੁਸੀਂ ਗਰਮੀ ਕਿੰਨੀ ਹੋ ਪਈ ਐ ਮੈਂ ਕਿਹਾ
ਹਾਂਜੀ ਗਰਮੀ ਦਾ ਤੇ ਕੁਛ ਪੁੱਛਣਾ ਹੁਣ ਮੌਸਮ ਤਾਂ ਗਰਮੀ ਹੋਣੀ ਹੈ ਹਾਂ ਮੌਸਮ ਨੇ ਵੀ ਤਾਂ ਆਪਣਾ ਅਸਰ ਦੇਖਿਆ ਖਣਾ ਨਾ
ਹਾਂਜੀ ਕਿਤੇ ਜਾਣ ਵੀ ਨੀ ਦੇ ਰਹੇ ਤੁਸੀਂ ਤਾਂ ਬਾਹਰ
ਹਾਂਜੀ ਬਸ ਆਹ ਤ ਆ ਅਸੀਂ ਕਿ ਘਰ ਹੀ ਰਵੋ ਸੇਫ ਰਵੋ ਘਰ ਰਵੋ
ਨਹੀਂਹੀ
ਹਾਂ ਪਤਾ ਘਰ ਦਾ ਘਰ ਵਾਲਿਆਂ ਦਾ ਖਰਚਾ ਵੀ ਬਚੇਗਾ ਨਾਲ ਘਰ ਵਾਲੇ ਦੀ ਰੋਟੀ ਘਰ ਵਾਲੇ ਦੀ ਰੋਟੀ ਵੀ ਨੀ ਰੁਲੇਗੀ ਨਾ ਇਸ ਕਰਕੇ ਕਹਿ ਰਿਹਾ ਸੀ ਘਰ ਹੀ ਰਵੋ
ਹਾਂਜੀ ਹਾਂਜੀ ਇਹ ਤਾਂ ਹੈ ਪਰ ਫਿਰ ਵੀ ਜੇ ਥੋੜ੍ਹਾ ਬਹੁਤਾ ਕੰਮ ਹੋਵੇ ਬਾਹਰ ਜਾਂਦਾ ਤਾਂ ਉਹ ਵੀ ਨੀ ਜਾਣ ਨੂੰ ਮਨ ਕਰਦਾ
ਹਾਂ ਇਹ ਤੇ ਹੈ ਬਹੁ ਤ ਬਹੁਤ ਤੇਜ਼ ਹੈ
ਜ਼ਿਆਦਾ ਹੀ ਯਾਰ ਇੱਕ ਤਾਂ ਹੁੰਦੀ ਤੇਜ਼ ਇਹ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਅੱਜ
ਹੋਰ ਅਸੀਫ ਨਾਇਸੀਕ ਕਰੇਲੇ
ਵਾਓ! ਕਰੇਲੇ ਮੇਰੇ ਫੇਵਰੇਟ ਆ। ਕੋਈ ਨਾ ਫੇਰ ਆਵਾਂਗੇ, ਹੁਣ ਕੇ ਬਣਾਇਆ ਤੁਸੀਂ ਮੈਂ ਆ ਜਾਣਾ। ਕਰੇਲੇ ਤਾਂ ਮੈਨੂੰ ਬੜੇ ਸਵਾਦ ਲੱਗਦੇ ਆ।
ਹਾਂਜੀ ਕਰੇਲੇ ਬਣਾ
ਕਰੇਲੇ ਉਹਨਾਂ ਦੇ ਹੱਥ ਦੇ ਮੈਨੂੰ ਬਹੁਤ ਪਸੰਦ ਸੀ। ਉਹਨਾਂ ਦੇ ਹੱਥ ਦੇ ਕੜੇ, ਉਹ ਭਰ ਕੇ ਵੀ ਬਣਾ ਲੈਂਦੇ ਸੀ। ਤ ਐਵੇਂ ਵੀ ਬਣਾ ਲੈਂਦੇ ਸੀ। ਪਰ ਭਰ ਕੇ ਜਿਆਦਾ ਵਧੀਆ ਬਣਾਉਂਦੇ ਸੀ
ਅਸੀਂ ਭਰ ਕੇ ਵੀ ਬਣਾ ਲੈਣੇ ਆ, ਕੱਟ ਕੇ ਵੀ ਬਣਾ ਲੈਨੇ ਆ, ਦੋਨੋ ਤਰੀਕੇ ਨਾਲ ਖਾ ਲੈਂਦੇ ਨੇ।
ਦੋਨੇ ਖਾਣੇ ਚਾਹੀਦੇ ਆ ਆਪਾਂ ਨੂੰ ਹੈਨਾ। ਜਦੋਂ ਆਉਂਦੇ ਓ ਬਣਾਣੇ। ਕੋਈ ਨਾ ਮੈਂ ਤਾਂ ਭਰੇ ਹੋਏ ਖਾਵਾਂਗੀ ਤੁਹਾਡੇ ਹੱਥ ਦੇ।
ਹਾਂਜੀ ਕੋਈ ਨੀ ਆਓ।
ਕੋਈ ਨਾ ਆਵਾਂਗੇ ਇਹ ਮੌਸਮ ਜ ਸਹੀ ਹੋ ਜਾਵੇ ਪਹਿਲਾਂ ਇੰਨੀ ਗਰਮੀ ਆ ਨਾ ਪੁੱਛੋ ਨਾ ਮੇਰੀ ਤਬੀਅਤ ਵੀ ਖ਼ਰਾਬ ਹੋ ਗਈ ਸੀ ਕਲ।
ਅੱਛਾ ਅੱਛਾ ਮੈਂ ਖੁਦ ਪਿਛਲੇ ਹਫ਼ਤੇ ਡਰਿਪ ਚਲਵਾਈ ਸੀ।
ਕਹਿੰਦੇ ਵੀ ਤੁਸੀਂਰਮੀ ਚ ਵੀ ਕਿਤੇ ਬਾਹਰ ਗ ਹੋਣੇ ਜ਼ਰੂਰ
ਮਨਾ ਕਰਦੇ ਨੇ ਘਰੋਂ ਕਹਿੰਦੇ ਬਾਹਰ ਨਾ ਜਾਓ ਬਸ ਤੁਸੀਂ ਅਸੀਂ ਆਪੇ ਸਮਾਨ ਲਿਆ ਦਾਂਗੇ ਸਾਰਾ।
ਹਾਂਜੀ ਇਹ ਤਾਂ ਹੈ ਸਹੀ ਗੱਲ ਕਹਿ ਰਹੇ ਨੇ ਗਰਮੀ ਬੜੀ ਆ, ਬਾਹਰ ਜਾ ਕੇ ਕਰਨਾ ਸਮਾਨ ਜਦੋਂ ਬੱਚੇ ਲਿਆ ਕੇ ਦੇ ਦੇ ਦਿੰਦੇ ਨੇ।
ਡਾ ਤੇ ਖੈਰ ਕੰਮ ਮੁੱਕ ਜਾਂਦਾ ਏ ਛੋਟਾ ਲਿਆ ਦਿਂਦਾ ਹੈ ਸਾਰਾ ਸਮਾਨ।
ਵਧੀਆ ਗੱਲ ਇਹ ਤਾਂ ਬਹੁਤ ਵਧੀ ਵਧੀਆ ਗੱਲ ਹੋਰ ਦੱਸੋ,
ਤੁਸੀਂ ਕੀ ਬਣਾਇਆ ਸੀ ਅੱਜ।
ਮੈਂ ਰਾਜਮਾਂ ਚਾਵਲ ਬਣਾਏ ਸੀ। ਇਹ ਬੜੇ ਦਿਨਾਂ ਤੋਂ ਕਹਿ ਰਹੇ ਸੀ ਕਹਿੰਦੇ ਮੈਂ ਰਾਜਮਾ ਚਾਵਲ ਖਾਣੇ ਆ ਥੋੜੇ ਜਿਹੇ ਬਣਾ ਦੇ ਮੈਂ ਕਿਹਾ ਥੋੜੇ ਜ ਮੈਂ ਕਿਹਾ ਜ਼ਿਆਦਾ ਹੀ ਬਣਾ ਦਾਂਗੀ।
ਇਹ ਤੇ ਸਾਡੇ ਬੱਚੇ ਦੇ ਬੜੇ ਫੇਵਰੇਟ ਨੇ ਬਸ ਰਾਜਮਾਂ ਚਾਵਲ ਹਾਂ ਮੇਰੇ ਦੋਨੋ ਜਵਾਈਆਂ ਨੂੰ ਬਹੁਤ ਪਸੰਦ ਨੇ ਰਾਜਮਾਂ ਚਾਵਲ ਦੋਨੋ ਦੀਵਾਨੇ ਨੇ ਰਾਜਮਾਂ ਚਾਵਲ ਦੇ।
ਅੱਛਾ ਅੱਛਾ ਤੁਹਾਡੇ ਹੱਥੋਂ ਤਾਂ ਜ਼ਿਆਦਾ ਖਾਂਦੇ ਹੋਣੇ ਆ ਫਿਰ।
ਉਹ ਵਿਚਾਰੇ ਆਉਂਦੇ ਨੇ ਰੋਜ਼ ਰੁਕਦੇ ਹੀ ਨਹੀਂ ਬਸ ਆਏ ਕੁੜੀਆਂ ਨੂੰ ਲੈਗੇ ਛੁੱਟੀ ਬਸ ਉਹ ਸਾਰੇ ਜਿਆਦਾ ਰੁਕ ਪਤਾ ਹੀ ਨਹੀਂ ਨਾ ਵੱਡੇ ਰੁਕਦੇ ਨਾ ਛੋਟੇ ਰੁਕਦੇ ਨੇ।
ਅੱਛਾ
ਹਾਂ ਬਸ ਆਉਂਦੇ ਨੇ ਪਹਿਲੇ ਬਜ਼ਾਰੋਂ ਰੈਡੀਮੇਡ ਨਾਸ਼ਤਾ ਮੰਗਵਾ ਦਈਦਾ ਫੇਰ ਦੁਪਹਿਰੀ ਵਿਚਾਰੇ ਏਡੇ ਔਖੇ ਰੁਕਦੇ ਨੇ।
ਹਾਂਜੀ ਹਾਂਜੀ
ਕੀ ਕਹਿੰਦੇ ਆ ਰਾਤ ਦਾ ਫੇਰ ਉਹ ਵਿਚਾਰੇ ਟ੍ਰੇਨ ਪਕੜਦੇ ਨੇ ਰਾਤ ਦੀ ਫਿਰ ਰਾਤ ਦੀ ਤਿਆਰੀ ਚ ਲੱਗ ਜਾਂਦੇ ਆ। ਉਹ ਦੁਪਹਿਰੀ ਆਦੇ ਨੀ
ਅਛਾ ਮੈਂ ਤੁਹਾਨੂੰ ਇਹ ਵੀ ਪੁੱਛ ਰਹੀ ਸੀ, ਮੈਂ ਕਿਹਾ ਤੁਹਾਡੇ ਇੱਥੋਂ ਕੋਈ ਕੋਟਨ ਦੇ ਸੂਟ ਮਿਲਦੇ ਨੇ ਵਧੀਆ ਗਰਮੀਆਂ ਦੇ।
ਹਾਂਜੀ
ਮੈਂ ਸੋਚ ਰਹੀ ਸੀ ਮੈਂ ਕਿਹਾ ਦੋ ਲੈ ਲਵਾਂ ਮੈਂ ਜੇ ਮਿਲਦੇ ਤਾਂ ਦੱਸੋ ਆਪਾਂ। ਮੈਨੂੰ ਲੈ ਚੱਲਿਓ ਨਾਲ ਮੈਨੂੰ ਦਿਲਾ ਲਿਆ ਕੋਈ ਸੂਟ
ਹਾਂਜੀ ਮਿਲਦੇ ਨੇ ਕੋਟਨ ਦੇ ਸੂਟ ਲੇਕਿਨ ਮੈਂ ਇਥੋਂ ਘੱਟ ਪਰਚੇਸ ਕਰਨੀ ਆ। ਉੱਥੇ ਮੈਂ ਖੁਦ ਮ ਮਤਲਬ ਆਪਣੀ ਨਨਾਣ ਰਹਿੰਦੇ ਨੇ ਨਾ ਮੁਰਾਦਾਬਾਦ ਵਗੈਰਾ
ਹਾਂਜੀ ਹਾਂਜੀ
ਉ ਓਥੋਂ ਜ਼ਿਆਦਾ ਪਰਚੇਜ ਕਰਵਾਉਨਦੀ ਆ ਮੈਂ ਇੱਥੋਂ ਘੱਟ ਲੈਂਦੀ ਹ ਮੈਂ
ਅੱਛਾ ਅੱਛਾ ਵੈਸੇ ਸੂਟ ਤਾਂ ਜਿਆਦਾ ਪੰਜਾਬੀ ਸੂਟ ਜ਼ਿਆਦਾ ਵਧੀਆ ਲੱਗਦੇ ਨੇ ਸਿੰਪਲ ਜੇ ਹੋਣ ਕਢਾਈ ਘੱਟ ਹੋਵੇ
ਹਾਂ ਮਗਰ ਇੱਥੇ ਦੇ ਮੈਨੂੰ ਪੰਜਾਬ ਮੈਨੂੰ ਪ੍ਰਿੰਟਡ ਸੂਟ ਬੜੇ ਪਿਆਰੇ ਲੱਗਦੇ ਨੇ ਜੋ ਸਲਵਾਰ ਕਮੀਜ਼ ਚੁੰਨੀ ਸਭ ਇਕੋ ਜਿਹੇ ਹੁੰਦੇ ਨੇ
ਹਾਂਜੀ ਇੱਕ ਹੋਰ ਚੱਲੇ ਹੋਏ ਨੇ ਕੰਟਰਾਸ਼ਟ ਚੱਲੇ ਹੋਏ ਨੇ ਗੋਟਾ ਪੱਟੀ ਵਾਲੇ
ਅੱਛਾ
ਸੂਟ ਮੈਂ ਦੇਖਿਆ ਸੀ ਔਰਇੰਜ ਦਾ ਕਲਰ ਸੀਗਾ ਲਾਈਟ ਓਰੇਂਜ ਕਲਰ ਸੀਗਾ ਤੇ ਨਾਲੇ ਉਹਦੇ ਬਲੈਕ ਸਲਵਾਰ ਸੀ ਤੇ ਉਹਦੇ ਤੇ ਬਲੈਕ ਹੀ ਦੁਪੱਟਾ ਸੀ ਉਹਦੇ ਪੋਚੇ ਤੇ ਵੀ ਪੱਟੀ ਦਾ ਕੰਮ ਸੀਗਾ ਦੁਪੱਟੇ ਤੇ ਤਾਂ ਇੰਨਾ ਪਿਆਰਾ ਬਹੁਤ ਹੀ ਜ਼ਿਆਦਾ ਪਿਆਰਾ
ਹਾਂ ਬਸ ਕਦੀ ਪੰਜਾਬ ਵੱਲ ਘੱਟ ਹੀ ਜਾਈਦਾ ਕਦੀ ਬਸ ਦਰਬਾਰ ਸਾਹਿਬ ਚਲੇ ਗਏ ਚਲੇ ਗਏ ਮਾਰਕੀਟ ਦਾ ਸਾਨੂੰ ਇੰਨਾ ਪਤਾ ਨਹੀਂ ਹੈ
ਹਾਂਜੀ ਹਾਂਜੀ ਸੂਟ ਤਾਂ ਬੜੇ ਵਧੀਆ ਵਧੀਆ ਆਏ ਨੇ ਮੇਰੀ ਦੀਦੀ ਆ ਉਹ ਦਿਖਾਂਦੇ ਰਹਿੰਦੇ ਨੇ ਵੀਡੀਓ ਕਾਲ ਤੇ ਆ ਲੈ ਲਾ ਕਈ ਵਾਰ ਓਹਦੀ ਦੀ ਸ਼ੋਪਿੰਗ ਕਰ ਲੈਂਦੇ ਆ ਮੇਰੇ ਤੇ
ਹਾਂ ਵਧੀਆ ਸਾਡਾ ਤੇ ਐਨਾ ਪੰਜਾਬ ਚ ਮਤਲਬ ਹੈ ਹੀ ਨੀ ਰਿਲੇਸ਼ਨ ਨਾਨਕ ਹੈ ਗਏ ਸੀ ਉਹ ਨਾਨਕੇ ਮਾਵਾਂ ਨਾਲ ਖਤਮ
ਹਾਂਜੀ ਮਾਂ ਨਾਲ ਹੀ ਹੁੰਦੇ ਆ ਪੇਕੇ ਤੇ ਮਾਂ ਤੋਂ ਬਾਅਦ ਵੱਡੀ ਭੈਣ ਹੋ ਜਾਂਦੀ ਹੈ
ਹਾਂ ਨਹੀਂ ਨਾਨਕੇ ਪੇਕੇ ਤੇ ਮੇਰੇ ਬਹੁਤ ਅੱਛਾ ਹੈਗੇ ਨੇ ਪੇਕੇ ਤੇ ਅੱਛੇ ਨੇ ਲੇਕਿਨ ਨਾਨਕੇ ਪੰਜਾਬ ਚ ਨੇ ਨਾ ਪੰਜ ਬਟਾਲਾ ਤੇ ਉਹ ਤੁਹਾਨੂੰ ਪਤਾ ਬਸ ਮਾਂ ਬਈ ਤੇ ਨਾਨਕੇ ਕੌਣ ਤੁਸੀਂ ਕੌਣ ਤੇ ਅਸੀਂ ਕੌਣ
ਅੱਛਾ ਅੱਛਾ
ਹਾਂ
ਹੋਰ ਦੱਸੋ ਸ਼ਾਮੀ ਕੀ ਬਣਾਣਾ ਅੱਜ
ਹਾਂ ਸ਼ਾਮੀ ਦੇਖੋ ਬੱਚੇ ਕਹਿ ਰਹੇ ਨੇ ਘੁੰਮਣ ਜਾਣ ਵਾਸਤੇ
ਅੱਛਾ ਘੁੰਮਣ ਜਾਣਾ
ਹਾਂਜੀ ਗੁਰਦੁਆਰਾ
ਚਲੋ ਚੰਗੀ ਗੱਲ ਆ ਉੱਥੇ ਵੀ ਜਾਣਾ ਚਾਹੀਦਾ ਗੁਰੂ ਘਰ ਵੀ ਜਾਣਾ ਚਾਹੀਦਾ ਹੈ
ਹਾਂਜੀ ਦੋਨੋ ਬੱਚੇ ਕਹਿ ਰਹੇ ਨੇ ਮੰਮੀ ਚੱਲਾਂਗੇ ਸ਼ਾਮੀ ਮੈਂ ਕਿਹਾ ਚਲੋ ਕੋਈ ਨੀ ਸ਼ਾਮੀ ਚੱਲਾਂਗੇ
ਮੇਰੇ ਨਿਆਣੇ ਗਏ ਹੋਏ ਇਹਨੇ ਨਾਨੀ ਕੇ ਰੋਜ਼ ਜਾਂਦੇ ਨੇ ਸ਼ਾਮ ਨੂੰ ਘਰ ਦੇ ਕੋਲੀ ਹੀ ਪੈ ਜਾਂਦਾ ਨਾ ਹਾਂਜੀ ਹਾਂਜੀ ਸਾਡੇ ਘਰ ਦੇ ਕੋਲ ਹੀ ਗੁਰਦੁਆਰਾ ਪੈ ਜਾਂਦਾ।
ਅੱਛਾ, ਅੱਛਾ।
ਸਭ ਰੋਜ਼ ਜਾਂਦੇ ਨੇ ਸ ਸ਼ਾਮ ਨੂੰ
ਹਾਂਜੀ ਹਾਂ ਸਹੀ ਗੱਲ ਹੈ ਜੀ, ਹਰ ਕੰਮ ਬੱਚੇ ਨੂੰ ਸਿਖਾਣਾ ਚਾਹੀਦਾ ਹੈ ਅੱਗੇ ਉਹ ਕਰੇ ਨਾ ਕਰੇ ਉਹਦੀ
ਉਹਦੀ ਇੱਛਾ ਆ।
ਹਾਂਜੀ ਬਸ ਸਾਡੇ ਵੱਲੋਂ ਕੋਈ ਕਮੀ ਨੀ ਰਹਿਣੀ।
ਕਮੀ ਨੀ ਰਹਿਣੀ ਚਾਹੀਦੀ ਬਾਕੀ ਉਹਨਾਂ ਦੇ ਨਸੀਬ ਨੇ ਜੋ ਕਰਨਗੇ ਸਿੱ ਖਣਗੇ ਆਪਣੇ ਲਈ ਕਰਨਗੇ। ਅਸੀਂ ਕਿਹੜਾ ਸਾਰੀ ਜ਼ਿੰਦਗੀ ਬੈਠਿਆ ਰਹਿਣਾ। ਹੂੰ,
ਹਾਂਜੀ-ਹਾਂਜੀ ਉਹ ਤਾ ਹੈ ਹੀ।
ਚੰਗੇ ਰਾਹ ਪਾ ਸਕਦੇ ਆਂ। ਪੈਣਗੇ ਠੀਕ ਆ ਨਹੀਂ ਪੈਣਗੇ
ਉਹੀ ਹੈ ਕਿ ਭਗਵਾਨ ਬਸ ਇਹਨਾਂ ਬੱਚਿਆਂ ਦੀ ਦੀ ਅੱਛੀ ਲਗ ਕੇ ਬਸ
ਬੁੱਧੀ ਸਹੀ ਚੱਲੇ ਇਹਨਾਂ ਦੀ ਬਸ ਅੱਜ- ਕੱਲ੍ਹ ਦਾ ਮਾਹੌਲ ਤੁਹਾਨੂੰ ਪਤਾ ਹੀ ਆ।
ਹਾਂਜੀ ਬਸ ਸਹੀ ਹੈ ਠੀਕ ਹੈ, ਜੋ ਟਾਈਮ ਪਾਸ ਹੋ ਰਿਹਾ ਵਧੀਆ।
ਹਾਂਜੀ-ਹਾਂਜੀ।
ਮੈਂ ਤੇ ਆਪਣੇ ਬੱਚਿਆਂ ਨੂੰ ਯਾਰ ਦੋਸਤ ਵੀ ਨੀ ਬਣਾਣ ਦਿੰਦੀ ਮੇਰੇ ਬੱਚੇ ਦੇ ਯਾਰ ਦੋਸਤ ਵੀ ਨੀ ਹੈਗੇ।
ਵਧੀਆ ਗੱਲ ਆ ਸਾਡੇ ਵੀ ਘਰ ਘਰ ਚੇ ਰਹਿੰਦੇ ਨੇ ਤਾਂ ਹੀ ਤਾਂ ਠੀਕ ਨੇ ਹਲੇ ਤੱਕ ਘਰ ਘਰ ਘਰ ਚੇ ਰਹਿੰਦੇ ਨੇ। ਦੋਨੇ ਭੈਣ ਭਰਾ ਇੱਕ ਮੁੰਡਾ ਇੱਕ ਕੁੜੀ ਆ ਦੋਵੇਂ ਆਪਸ ਚ ਲੜ ਰਹਿਣਗੇ ਜੋ ਖਾਣਾ ਪੀਣਾ ਉਹ ਦੱਸ ਦੇਣਗੇ, ਆਪਾਂ ਲਿਆ ਦੇਈ ਦਾ ਬਾਹਰ ਜਾਂਦੇ ਹੀ ਨਹੀਂ।
ਹਾਂ ਨੀ ਸਹੀ ਹੈ ਬੱਚਿਆਂ ਨੂੰ ਬਾਹਰ- ਬਾਹਰ ਦਾ ਵੈਸੇ ਵੀ ਆਪ ਹੀ ਖੁਦ ਹੀ ਜ਼ਿਆਦਾ ਬੱਚਿਆਂ ਨੂੰ ਮਤਲਬ ਹੈਂਡਲ ਕਰੋ ਸਹੀ ਹੈਗਾ।
ਹਾਂਜੀ- ਹਾਂਜੀ।
ਮੇਰਾ ਜੀ ਵੀਹ ਬਾਈ ਸਾਲ ਦਾ ਮੁੰਡਾ ਹੈ ਵੱਡਾ ਦੇਖਲੋ ਵੀ ਘਰ ਈ ਘਰ ਈ ਬਸ ਘਰ ਈ ਰਹੇਗਾ। ਕੰਮ ਤੋਂ ਆਏਗਾ ਸਿੱਧਾ ਘਰ ਰਹੇਗਾ ਬਸ। ਉਹਨੇ ਵੀ ਕਿਧਰੇ ਨੀ ਜਾਣਾ, ਬਸ ਛੋਟਾ ਡਰਦਾ ਉਹਦੇ ਕੋਲੋਂ ਉਹ ਆ ਜਗ੍ਹਾ ਤੇ ਛੋ ਛੋਟਾ ਬਾਹਰ ਨੀ ਜਾ ਸਕਦਾ।
ਇਹ ਤਾਂ ਹੋਰ ਵੀ ਵਧੀਆ ਗੱਲ ਹੈ ਭਰਾ-ਭਰਾ ਤੋਂ ਡਰਦਾ ਛੋਟਾ, ਇਹ ਤਾਂ ਅੱਜ-ਕੱਲ ਦਾ ਮਾਹੌਲ ਇਦਾਂ ਦਾ ਵੱਡਾ ਭਰਾ ਛੋਟੇ ਭਰਾ ਤੋਂ ਡਰਦਾ ਹੈ।
ਨਹੀਂ ਨਹੀਂ ਉਹ ਫੇਰ ਅਸੀਂ ਖੁਦ ਕਹਨੇ ਹਾਂ ਬਈ ਦੇਖ ਸਿੱਧਕ ਏ ਨਹੀ ਮੁੜਦਾ ਏਦੀ ਪਿਟਾਈ ਕਰ।
ਸਹੀ ਗੱਲ ਹੈ ਜੇ ਹਾਂਜੀ ਜਦੋਂ ਤੁਸੀਂ ਕਹੋਗੇ ਨਾ ਖੁਦ ਬਿਨ ਖਿੱਚ ਰੱਖਿਆ ਕਰ ਤਾਂ ਖਿੱਚ ਕੇ ਰੱਖੂਗਾ ਜੇ ਹੁਣ ਕਹਦੇ ਉਹ ਇਹਨੂੰ ਹੱਥ ਨਾਲ ਲਾਇਆ ਕਰ ਤੂੰ। ਜਦੋਂ ਵੱਡਾ ਭਰਾ ਵੱਡਾ ਭਰਾ ਰੋਕ ਵੀ ਤਾਂ ਸਕਦਾ ਹੈ ਨਾ।
ਹਾਂਜੀ ਨਹੀਂ ਫੇਰ ਵੱਡੇ ਹੋ ਕੇ ਬੱਚਿਆਂ ਚ ਲਿਆਜ ਸ਼ਰਮ ਨੀ ਰਹਿੰਦਾ।
ਕਹ ਰਹੇ ਨੇ।
ਕਿਉਂਕਿ ਕੱਲ ਨੂੰ ਵੋਟੀਆਂ ਆਉਣਗੀਆਂ ਫਿਰ ਕਿਵੇਂ ਇੱਕ ਦੂਜੇ ਦੀ ਇੱਜਤ ਕਰੋਗੇ ਤੁਸੀਂ ਲੋਗ।
ਹਾਂਜੀ ਹਾਂਜੀ ਇਹ ਤਾਂ ਤੁਸੀਂ ਵਧੀਆ ਦੱਸ ਰਹੇ ਹੋ। ਇਹ ਤਾਂ ਹੈ, ਸਹੀ ਗੱਲ ਹੈ ਏਦਾਂ ਖਿੱਚ ਕੇ ਰੱਖੋ ਨਿਆਣਿਆਂ ਨੂੰ।
ਹਾਂਜੀ ਪਰ ਜਿਲੇ ਆਪਣੇ ਹੱਥ ਤੇ ਹੋਣਗੇ ਤਥ ਤਕ ਇਹਨਾਂ ਨੂੰ ਬਥੇਰੀ ਬੁੱਧੀ ਆ ਗਈ। ਹੂੰ
ਹਾਂਜੀ ਹਾਂਜੀ ਔਦੋ ਤੱਕ ਆਈ ਜਾਣੀ ਹੈ।
ਬਸ ਜਦ ਤੱਕ ਸਾਡੇ ਹੱਥਾਂ ਚ ਨੇ ਤਦ ਤੱਕ ਤੇ
ਦੇਖੋ ਬਾਕੀ ਰੱਬ ਮਾਲਿਕ ਆ। ਬਾਕੀ ਇਹਨਾਂ ਦੀ ਕਿਸਮਤ ਆ ਜਿੱਦਾਂ ਇਹਨਾਂ ਨੇ ਰਹਿਣਾ ਅੱਗੇ ਅੱਗੇ ਅੱਗੇ ਦਾ ਮਾਹੌਲ ਤਾਂ ਹੋਰ ਵੀ ਖ਼ਰਾਬ ਜਿਹਾ ਹੁੰਦਾ ਜਾ ਰਿਹਾ ਵਾ। ਬਸ ਇਹ ਨ ਦੀ ਬੁੱਧੀ ਸਹੀ ਚੱਲੇ, ਤਾਂ ਸਹੀ ਹੈ ਸਭ ਕੁਛ।
ਬਸ
ਅੱਜ ਕੱਲ ਦਾ ਮਾਹੌਲ ਹੀ ਇੰਨਾ ਗੰਦਾ ਇੰਨਾ ਖ਼ਰਾਬ ਛੋਟੇ ਛੋਟੇ ਬੱਚੇ ਜਵਾਨ ਪੁੱਛੋ ਨਾ ਤੁਸੀਂ ਨਿਊਜ਼
ਹਾਂਜੀ ਹਾਂਜੀ ਬਸ ਉਹੀ ਤੇ ਮਾਹੋਲ ਨੂੰ ਵੇਖ ਕੇ ਥੋੜਾ ਲੱਗਦਾ ਕਿ ਬੱਚੇ ਵਈਆ ਸੇਫ ਵਹਿਮ ਹੁੰਦਾ।
ਹਾਂਜੀ ਘਰੇ ਰਹਿਣ ਆਰਾਮ ਨਾਲ ਰਹਿਣ ਖ਼ੁਸ਼ ਰਹਿਣ ਆਪਣਾ ਖਾਣ ਪੀਣ ਵਧੀਆ। ਬਸ ਆਪਣੀ ਤਾਂ ਇੰਨੀ ਕੋਸ਼ਿਸ਼ ਰਹਿੰਦੀ ਆ, ਬਾਕੀ ਇਹਨਾਂ ਦੀ ਮਰਜ਼ੀ ਆ ਹੁਣ। ਹਲੇ ਤਾਂ ਅੰਦਰ ਬਾਹਰ ਜਾਂਦੇ ਨੀ ਹੈਗੇ। ਜ਼ਿਆਦਾ ਜਦੋਂ ਬਾਹਰ ਨਿਕਲੋਗੇ ਦੁਨੀਆਂ ਦੇਖੋਗੇ। ਫੇਰ ਤੁਹਾਨੂੰ ਪਤਾ ਹੀ ਆਪਾਂ ਕਿੰਨਾ ਪਿੱਛੇ ਰਵਾਂਗੇ ਨਿਆਣਿਆਂ ਦੇ।
ਹੂੰ ਆ ਤੇ ਹੈਈ ਹੈ।
ਦੇਖੋ ਜਾਣਾ ਹੀ ਪੈਂਦਾ ਬੱਚਿਆਂ ਨੂੰ
ਉਹ ਤੇ ਹੈ ਹੀ ਕਿਸ ਟਾਈਮ ਸਾਨੂੰ ਵੀ ਜਾਣਾ ਪੈਂਦਾ ਬੱਚਿਆਂ ਨੂੰ ਕੱਲਿਆਂ ਵੀ ਛੱਡਣਾ ਪੈਂਦਾ।
ਛੱਡਣਾ ਪੈਂਦਾ ਹੁਣ ਦੇਖ ਲੋ ਮੇਰੇ ਦੋਵੇਂ ਨਾਨੀ ਗਏ ਹੋਏ ਨੇ ਵੱਡੀ ਭੈਣ ਕੇ। ਉਨ ਹੀ ਨਾਨੀ ਕਹਿੰਦੇ ਨੇ ਹੁਣ।
ਤੇ ਮੰਮੀ ਆਪਦੇ।
ਮੰਮੀ ਮੇਰੇ ਗੁਜ਼ਰ ਗਏ ਨੇ। ਉਹ ਮੇਰੀ ਵੱਡੀ ਭੈਣ ਨੇ ਹੀ ਜਦੋਂ ਛੋਟੇ ਸੀਗੇ ਨਾ ਮੇਰੀ ਵੱਡੀ ਭੈਣ ਵੀ ਦੇਖਦੇ ਆਦੇ ਆ ਉੱਥੇ ਹੀ ਰਹਿੰਦੇ ਆ ਸ਼ੁਰੂ ਤੋਂ ਤੇ ਦੀਦੀ ਨੂੰ ਨਾਨੀ ਬੋਲਦੇ ਆ ਉਹ।
ਅੱਛਾ।
ਬੋਲਦੇ ਆ ਦੀਦੀ ਨੂੰ।
ਅੱਛੀ ਗੱਲ ਹੈ ਇਹ ਵੀ ਕਈ ਕੋਈ ਭੈਣ ਹੁੰ ਹੈ ਜੋ ਮਾਵਾਂ ਵਾਲਾ ਫ਼ਰਜ਼ ਨਿਭਾ ਦੀ ਹੈ।
ਫਰਜ ਓਹੀ ਨਿਭਾ ਰਹੀ ਹੈ ਸਾਡੇ ਤਿੰਨ ਅਸੀਂ ਚਾਰ ਭੈਣਾਂ ਨੇ ਚਾਰੇ ਭੈਣਾਂ ਨੇ ਜੋ ਵੀ ਲੈਣਾ ਦੇਣਾ ਯਾਨੀ ਕਿ ਵੱਡੀ ਉਹੀ ਆ ਤਿੰਨ ਅਸੀਂ ਛੋਟੀ ਆ ਜੋ ਵੀ ਲੈਣਾ ਦੇਣਾ ਜੋ ਵੀ ਕਰਨਾ ਉਹੀ ਕਰਦੀ ਹੈ ਸਾਡੇ।
ਚਲੋ ਅੱਛੀ ਗੱਲ ਏ ਮਹਾਰਾਜ ਇਹੋ ਜਿਆਂ ਭੈਣਾਂ ਸਭ ਨੂੰ ਦਵੇ।
ਹਾਂਜੀ ਵੀਰ ਤੁਹਾਨੂੰ ਪਤਾ ਹੀ ਨੇ ਆਪਣੇ-ਆਪਣੇ ਘਰ ਦੇ ਹੋ ਜਾਂਦੇ ਨੇ। ਉਹ ਇਨਾਂ ਨਹੀਂ ਪੁੱਛਦੇ ਕਈ ਹੁੰਦੇ ਨੇ ਜਿਹੜੇ ਪੁੱਛਦੇ ਨੇ ਮੈਂ ਸਾਰਿਆਂ ਨੂੰ ਨੀ ਕਹਿ ਰਹੀ।
ਹਾਂਜੀ ਉਹ ਤਾਂ ਗੱਲ ਠੀਕ ਹੈਗੀ ਏ।
ਸਾਰੇ ਨੀ ਹੁੰਦੇ ਇਦਾਂ ਦੇ।
ਸਾਡੇ ਵਿਆਹ ਨੂੰ, ਸਾਡੇ ਤੇ ਪੱਚੀ-ਪੱਚੀ ਸਾਲ ਹੋ ਗਏ ਨੇ ਭਰਾਵਾਂ ਨੂੰ ਵੀ। ਵੇਖਲੋ ਆਲੇ ਵੀ ਸਾਡੀ ਮੰਮੀ ਦੇ ਸਾਮਣੇ ਵੀ ਅ ਅੱਛਾ ਵਰਤਦੇ ਸੀ ਹੁਣ ਵੀ ਅੱਛਾ ਵਰਤੇ ਗੇ। ਭਤੀਜੇ ਵੀ ਅੱਛਾ ਨੇ ਅੱਛਾ ਬੋਲਦੇ ਨੇ।
ਰੱਬ ਇਦਾਂ ਹੀ ਰ
ਹਾਂਜੀ ਭਤੀਜੇ ਨੂੰਆ ਹੈਗੀਆਂ ਨੇ ਅੱਗੇ ਪੁਤਰੀ ਪੋਤਰੇ ਹੈਗੇ ਨੇ ਹਾਂਜੀ ਨਹੀਂ-ਨਹੀਂ ਬਾਬਾ ਬਸ ਹਾਂਜੀ ਬਸ।
ਤੇ ਮੈਂ ਕਹਿ ਰਹੀ ਸੀ ਮੈਂ ਤੁਹਾਨੂੰ ਫਿਰ ਕੋਲ ਕਰਦੀ ਹਾਂ ਠੀਕ ਹੈ।
ਹਾਂਜੀ-ਹਾਂਜੀ। ਸਤਿ ਸ਼੍ਰੀ ਅਕਾਲ।